ਹੈਲੋ। ਸਤਿ ਸ੍ਰੀ ਅਕਾਲ ਜੀ।
ਠੀਕ ਓ?
ਵਧੀਆ।
ਹਾਂਜੀ, ਹਾਂਜੀ ਹੋਰ ਵਧੀਆ, ਸਭ।
ਹਾਂਜੀ, ਹੋਰ
ਹਾਂਜੀ, ਦੇਖੋ ਜਿੱਦਾ ਦੇਖੋ ਤੁਸੀਂ ਟੋਪਿਕ ਕਿਹੇ ਟੋਪੇ ਦੀ ਗੱਲ ਕਰਨੀ ਹੈ ਜੀ
ਹਾਂਜੀ ਹਾਂਜੀ ਹਾਂਜੀ ਜਿੱਦਾਂ ਕਿ ਅੱਜ ਕੱਲ ਪੈਸਾ ਕਮਾਉਣਾ ਬੜਾ ਔਖਾ ਹੋਇਆ ਅੱਜ ਦੇ ਟਾਈਮ ਵਿੱਚ ਨਾ ਜਿੰਨੀ ਮਰਜ਼ੀ ਕਮਾਈ ਕਰ ਲਓ ਮਤਲਬ ਕਿ ਕੋਈ ਬਰਕਤ ਨਹੀਂ ਹੈ ਪੈਸੇ ਦੀ ਪੈਸੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਿੱਕਤ ਹੋਈ ਪੈ ਦੇ ਹਿਸਾਬ ਨਾਲ ਮਹਿੰਗਾਈ ਬਹੁਤ ਹੈ।
ਹਾਂਜੀ ਦੇਖੋ ਪੈਸੇ ਬਿਨਾਂ ਪੈਸੇ ਬਿਨਾਂ ਤੋਂ ਦੁਬਈ ਅੱਜ
ਹਾਂਜੀ
ਹਾਂਜੀ
ਹੁਣ ਜਿੱਦਾਂ ਪੈਟਰੋਲ ਵੇਖੋ ਕਿੰਨਾ ਪੈ ਵਧਾ ਦਿੱਤਾ ਉਹਨਾਂ ਨੇ ਕਿੰਨਾ ਮਹਿੰਗਾ ਕਰਤਾ ਪੈਟਰੋਲ ਪੈਟਰੋਲ ਹੋ ਗਿਆ। ਜਿਹੜਾ ਮਰਜ਼ੀ ਪੀ ਜਾਵੇ ਉਹਦੇ ਵਿੱਚ ਸਾਰਿਆਂ 'ਤੇ ਪੰਜ ਪੰਜ ਰੁਪਏ ਨਾਂ ਦੇ ਵਧਾਤੇ ਨੇ
ਹਾਂਜੀ ਦੇਖੋ ਇਦਾਂ ਕੋਈ ਚੀਜ਼ ਦੇਖ ਲਓ ਕੋਈ ਚੀਜ਼ ਛੋਟੀ ਜਾ ਵੱਡੀ ਵੱਡੀ ਛੋਟੀ ਹਰ ਚੀਜ਼ ਪਹਿਲਾ ਆਉਦੀ ਆ ਅੱਜ ਕੱਲ੍ਹ।
ਹਾਂਜੀ-ਹਾਂਜੀ।
ਅਤੇ ਜਿੱਦਾਂ ਕੋਈ ਵੀ ਆਪਾਂ ਬਾਈਕ ਬਾਈਕ ਲਣੀਆਂ ਆ ਵੀ ਉਹ ਤਾਂ ਵੀ ਬਹੁਤ ਪੈਸਾ ਚਾਹੀਦਾ ਜੀ ਮਕਾਨ ਬਣਾਨਾ, ਕੋਈ ਕੰਮ ਕਰਾਨਾ ਘਰ ਚ, ਹਰ ਚੀਜ਼ ਚ ਪੈਹੇ ਚਾਹੀਦੇ ਨਾ।
ਹੂੰ।
ਤੇ ਮਤਲਬ ਕਿ, ਅੱਜ-ਕੱਲ੍ਹ ਪੈਸਾ ਬਹੁਤ ਇੰਪੋਰਟੇਟ ਹੋਗਿਆ।
ਹਾਂਜੀ, ਵੀ ਪੈਸੇ ਤਾਂ ਦੇਖੋ ਅੱਜ ਕੱਲ੍ਹ ਮਸਟ ਹੋ ਗਿਆ।
ਹਾਂਜੀ-ਹਾਂਜੀ
ਪੈਸਿਆ ਤੋਂ ਕੁੱਛ ਨੀ ਅੱਜ ਕੱਲ੍ਹ ਦੇਖੋ ਘਰ ਤੋਂ ਗੁਜ਼ਾਰਾ ਵੀ ਨੀ ਹੁੰਦਾ ਬਿਨਾਂ ਪੈਸੇ ਤੋਂ।
ਹਾਂਜੀ, ਨਾਲੇ ਅੱਜ ਅ ਅੱਜ ਕੱਲ੍ਹ ਬਾਰਿਸ਼ ਬਾਰਿਸ਼ ਦਾ ਮੌਸਮ ਹੈ, ਸਬਜ਼ੀ ਮ ਸਬਜ਼ੀ ਮਹਿੰਗੀ ਹੋਣੀ।
ਸਬਜ਼ੀ ਹੋ ਗਈ ਜਿੱਦਾਂ ਰਾਸ਼ਨ ਦਾ ਸਮਾਨ ਹੋ ਗਿਆ ਔਰ ਖਾਣ ਪੀਣ ਦਾ ਸਮਾਨ, ਕਿੱਥੇ ਅਸੀਂ ਜਾਂਦੇ ਹਾਂ ਕੋਈ ਸਮਾਨ ਸਮ ਪੀਜਾ ਪੂਜਾ ਵਗੈਰਾ ਖਾਣ ਕਿੰਨੇ ਸਾਡੇ ਪੈਸੇ ਲੱਗ ਜਾਂਦੇ ਨੇ। ਪੈਸੇ ਦੀ ਕਦਰ ਮਤਲਬ ਕਿ ਪੈਸੇ ਦੀ ਕੋਈ ਵੈਲਿਊ ਹੀ ਨਹੀਂ ਬਹੁਤ ਜ਼ਿਆਦਾ ਮਹਿੰਗਾਈ ਕਰਤੀ ਨਾ। ਜਿੰਨਾ ਪਿਆ ਹੋਇਆ ਅੱਜ ਦੇ ਟਾਈਮ ਵਿੱਚ ਬਹੁਤ ਉਹਨਾ ਹੀ ਥੋੜ੍ਹਾ,
ਹਾਂਜੀ।
ਹੁਣ ਜਿੱਦਾਂ ਬਾਹਰ ਜਾ ਕੇ ਲੋਕੀ ਕੰਮ ਕਰਦੇ ਨੇ, ਆਪਣਾ ਕੰਮ ਵੀ ਕਰਦੇ ਨੇ, ਤੇ ਪੜਾ ਬੱਚੇ ਦੇ ਬੱਚੇ ਪੜ੍ਹਾਈ ਵੀ ਕਰਦੇ ਨੇ ਕੰਮ ਵੀ ਕਰਦੇ ਨੇ। ਤੇ ਸਾਰ ਸਾਰਾ ਦਿਨ ਕੰਮ ਕਰਕੇ ਤਾਂ ਵੀ ਦੋਨਾਂ ਕੋਲ ਪੈਸਾ ਨੀ ਜੁੜਦਾ ਇੰਨਾ, ਉੱਥੇ ਦਾ ਖਰਚਾ ਹੀ ਇੰਨਾ ਜਾਂ ਉੱਥੇ ਦਾ ਖਰਚਾ ਵੀ ਇੰਨਾ ਖਰਚਾ ਕੀ ਕਰਨਾ ਵੀ ਮਤਲਬ ਕਿ, ਆਪਣੀ ਬਸ ਬੰਦਾ ਆਪਣਾ ਹੀ ਗੁਜ਼ਾਰਾ ਕਰ ਸਕਦਾ ਉੱਥੇ ਦੇ, ਕਿੰਨੀ ਮਹਿੰਗਾਈ ਹੈ ਉੱਥੇ ਵੀ, ਸਾਰੇ ਪਾਸੇ ਮਹਿੰਗਾਈ ਬਹੁਤ ਹੋਈਗੀ ਨਾ।
ਹਾਂਜੀ। ਤੁਸੀਂ ਦੇਖਿਆ ਹੋਣਾ, ਜਿੱਦ ਕੋਈ ਵੀ ਮੰਹਗਾਈ ਦੇਖੋ ਮੰਹਗਾਈ ਤੇ ਹੈਈ ਹੈ। ਫੇਰ ਸਮਾਨ ਬੰਦੇ ਨੇ ਕੋਈ ਲੈਣਾ ਜਿੱਦਾਂ ਕੋਈ ਵੀ ਸਮਾਨ ਬਾਜ਼ਾਰ ਤੇ ਸਮਾਨ ਲੈਂਦਾ ਹੋਵੇ। ਉਹਦੇ ਵਾਸਤੇ ਸਾਨੂੰ ਬਹੁਤ ਪੈਸਾ ਚਾਹੀਦਾ ਹੁੰਦਾ।
ਹੂੰ, ਅੱਜ ਦੇ ਟੈਮ ਵਿੱਚ ਅਸੀਂ ਕੋਈ ਸਮਾਨ ਲੈ ਨਹੀਂ ਸਕਦੇ ਜਿੱਦਾਂ ਕਿ ਕੋਈ ਬੈੱਡ ਬੁੱਡ ਫਰਨੀਚਰ ਵਗੈਰਾ ਹੋ ਗਿਆ। ਕੋਈ ਹੋਰ ਚੀਜ਼ ਵੱਡੀ ਹੋ ਗਈ ਬਹੁਤ ਔਖੀ ਹੋ ਜਾਂਦੀ ਹੈ
ਹਾਂਜੀ, ਤੇ ਹੁਣ ਬੰਦਿਆਂ ਨੇ ਚੀਜ਼ ਵਧੀਆ ਲੈਣੀ ਹੁੰਦੀ ਹੈ, ਚੀਜ਼ ਵਧੀਆ ਸਾਹਮਣੇ ਚੀਜ਼ ਮਹਿੰਗੀ ਵੀ ਹੁੰਦੀ ਹੈ।
ਹਾਂਜੀ-ਹਾਂਜੀ, ਕਿਉਂਕਿ ਬੱਚਿਆਂ ਦੀਆਂ ਫੀਸਾਂ ਬਹੁਤ ਨੇ ਅੱਜ ਦੇ ਟਾਈਮ,
ਹਾਂਜੀ।
ਕਮ ਸੇ ਕਮ ਛੇ ਸੱਤ ਹਜ਼ਾਰ ਬੱਚੇ ਦੀ ਫੀਸ ਨੇ, ਤੇ ਬੰਦਾ ਕਿੰਨੀ ਕਮਾਈ ਕਰ ਲਏਗਾ। ਘਰ ਦਾ ਖ਼ਰਚਾ ਕਰੇਗਾ ਜਾਂ ਬੱਚਿਆਂ ਨੂੰ ਪੜਾਏਗਾ ਕੀ ਬਸ ਉਹ ਸਿਰਫ ਬੱਚਿਆਂ ਨੂੰ ਪੜ੍ਹਾ ਸਕਦਾ ਜਾਂ ਖਾ ਦਾ ਖਰਚਾ ਕਰ ਸਕਦਾ ਉਸ ਤੋਂ ਉੱਤੇ ਕੋਈ ਹੋਰ, ਖ਼ਰਚਾ ਕੋਈ ਹੁੰਦਾ ਹੀ ਨੀ।
ਹਾਂਜੀ।
ਸਮਾਨ ਬਹੁਤ ਮੈਂਗਾ, ਮਹਿੰਗਾਈ ਬਹੁਤ ਐ।
ਹਾਂਜੀ, ਦੇਖੋ ਮਤਲਬ ਕਿ ਹਰ ਇੱਕ ਚੀਜ਼ ਮਹਿੰਗੀ ਹੋਈ ਦੀ ਏ ਅੱਜ-ਕੱਲ੍ਹ।
ਹਾਂਜੀ।
ਕੋਈ ਵੀ ਸਮਾਨ ਲੈ ਲਓ, ਜਿੱਦਾਂ ਤੁਸੀਂ ਬਜ਼ਾਰੋਂ ਕੁੱਝ ਸਮਾਨ ਲੈਣ ਗਏ ਹੋ ਜਿਵੇਂ ਆਸਤੇ ਦੇਖੋ ਬਈ ਅ ਪਹਿਲੇ ਟਾਈਲਾਂ ਆਪਾਂ ਲੈ ਕੇ ਆਵਾਂਗੇ, ਟਾਈਲਾਂ ਬਹੁਤ ਮਹਿੰਗੀਆਂ ਹੁੰਦੀਆਂ, ਸਕੇਅਰ ਫਿੱਟ ਦੇ ਹਿਸਾਬ ਨਾਲ ਦਿੰਦੇ ਨੇ, ਸਊ ਤੋਂ ਮਿਸਤਰੀ ਨੂੰ ਪੈਸੇ ਦਿਓ। ਮਿਸਤਰੀ ਲਗਾ ਪੀ ਦਿਓ, ਮਿਸਤਰੀ ਕੰਮ ਚਾਹੀਦਾ, ਖਾਣ- ਪੀਣ ਦਿਓ, ਸਭ ਕੁਛ ਸਮਾਨ ਲਿਆ ਕੇ ਦਿਓ, ਸੀਮੈਂਟ ਲਿਆ ਕੇ ਦੋਓ ਓਨਾਂ ਨੂੰ।
ਹਾਂਜੀ।
ਹਰ ਚੀਜ਼ ਆਉਣ ਦਿਓ, ਤਾਂ ਹੁੰਦੇ ਐ।
ਉਹੀ ਤੇ, ਕੈਨ ਕਹਿੰਦੇ ਕੋਈ ਕੰਮ ਕਰਾਉਣਾ ਸੌਖਾ ਹੀ ਹੈਗਾ ਅੱਜ ਦੇ ਟਾਈਮ 'ਚ। ਹੁਣ ਜਿੱਦਾਂ ਬੰਦਾ ਕਿਤੇ ਘੁੰਮਣ ਚਲਾ ਜਾਏ, ਉੱਥੇ ਉਹਨੂੰ ਕਮ ਸੇ ਕਮ ਪੰਜਾਹ ਹਜ਼ਾਰ ਯਾ ਲੱਖ ਰੁਪਏ ਚਾਹੀਦਾ- ਚਾਹੀਦਾ ਕੱਲੇ ਬੰਦੇ ਨੂੰ ਵੀ। ਘੁੰਮਣ ਫਿਰਨ ਵਾਸਤੇ, ਜਿੱਥੇ ਵੇਖੋ ਉੱਥੇ ਮਹਿੰਗਾਈ ਬਹੁਤ ਏ। ਜਿੰਨੀ ਦੂਰ, ਜਿੰਨੇ ਪਹਾੜਾਂ ਚ ਜਾਂਦੇ ਉਨੀਆਂ ਚੀਜ਼ਾਂ ਮਹਿੰਗੀਆਂ ਮਿਲਦੀਆਂ ਸਾਨੂੰ।
ਹਾਂਜੀ।
ਕੈਂਦੇ, ਪੈਹੇ ਦੀ ਵੈਲਿਊ ਹੀ ਨਹੀਂ ਰਹੀ, ਬਹੁਤ ਜ਼ਿਆਦਾ ਮੈਂਗਾਈ ਕਰਤੀ ਬਈ, ਬਹੁਤ ਜ਼ਿਆਦਾ ਮਹਿੰਗਾਈ ਕਰਤੀ। ਇੱਕ ਬੱਚੇ ਨੂੰ ਪੜਾਉਨਾ ਬਹੁਤ ਔਖਾ ਹੋ ਗਿਆ ਅੱਜ ਦੇ ਟਾਈਮ ਚ।
ਹੰ।